ਹੈਲੋ।
ਹੈਲੋ।
ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ?
ਵਧੀਆ-ਵਧੀਆ ਮੈਂ ਕਿਹਾ ਤੁਸੀਂ ਤਾਂ ਯਾਦ ਨੀ ਕਰਨਾ ਅਸੀਂ ਕਰ ਲਈਏ।
ਹੂੰ-ਹੂੰ ਬਸ ਟਾਈਮ ਲੱਗਦਾ ਫ ਦੇਖਾ ਹਾਂਜੀ, ਅੱਛਾ ਠੀਕ ਮ
ਹੂੰ ਕੀ ਕਰਦੇ ਦੋ ਰੋਟੀ ਖਾ ਲੀ?
ਹਾਂਜੀ ਹੁਣੇ-ਹੁਣੇ ਖਾਈ ਰੋਟੀ। ‌
ਅੱਛਾ ਕੀ ਬਣਾਇਆ?
ਬਸ ਅੱਜ ਜਲਦੀ-ਜਲਦੀ ਸਬਜ਼ੀ ਬਣਾਈ ਪਕੌੜੀਆਂ ਬਣਾਈਆਂ ਅਜ।
ਅੱਛਾ ਪਕੌੜੀਆਂ ਬਣਾਈਆਂ ਸੀ ਹਾਂ ਮੈਂ ਵੀ ਅੱਜ ਉਹੋ ਮੋਗਰਾ ਬਣਾਇਆ ਸੀ ਅੱਜ।
ਹੂੰ।
ਬਸ ਫਟਾਫਟ ਐਵੇਂ ਹੀ ਬਣਦਾ ਫਿਰ ਕੀ ਗੱਲ ਤੁਸੀਂ ਉਦਾਸ-ਉਦਾਸ ਰਹਿੰਦੇ ਹੋ?
ਬਸ ਘਰ ਦੀ ਟੈਨਸ਼ਨਾਂ ਬੱਚਿਆਂ ਦੀਆਂ
ਹਾਂ ਟੈਂਨਸ਼ਨ ਲੈਗੇ ਕੀ ਕਰੋਗੇ ਪਾਗਲ ਲੈਗੇ ਹੋ। ਟੈਨਸ਼ਨ ਨਹੀਂੀ ਲੈਣੀ ਚਾਹੀਦੀ ਜੋ ਹੈਗਾ ਨਾ ਸਾਡੇ ਕਰਮਾਂ-ਕਰਮਾਂ ਚ ਲਿਖਿਆ ਹੋਇਆ ਜੋ ਹੋੁਣਾ ਨਾ
ਹੂੰ-ਹੂੰ ਉਹ ਤਾਂ ਹੈ।
ਹੋਰ ਅੰਮ੍ਰਿਤ ਵੇ ਲੈ ਉਠਦੇ ਹੋ ਤੁਸੀਂ?
ਬਸ ਅਹੀ ਏਦਾਂ ਗੱਲ ਦੀ ਹਦੀ ਅੰਮ੍ਰਿਤ ਇਲਾਂਨੀ ਉੱਠ ਸਕਦੀ ਨਾ ਸੰਭਾਲ ਸਕਦੀ
ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਇੰਨਾ ਦੱਸਦੇ ਨੇ ਅੰਮ੍ਰਿਤ ਵੇਲੇ ਦਾ
ਹੂੰ ਬਾਕੀ ਸ ਸੋ ਸੋਹਣਾ ਨੇੇਟ ਤੇ ਸਵੇਰੇ ਕਿੱਥੇ ਉਠਿਆ ਜਾ ਸਾਰਾ ਦਿਨ ਫ ਕੰਮ ਸ ਕਰ ਜਥ ਸੀ ਦਿੰਦਾ ਬੰਦਾ ਫੇਰ ਫਰ
ਸਵੇਰੇ ਉੱਠਿਆ ਕਰੋ ਅੰਮ੍ਰਿਤ ਵੇਲੇ ਪਹਿਲੇ ਨਿਤਨੇਮ ਦਾ ਪਾਠ ਕਰਿਆ ਕਰੋ। ਫ ਦੁਪਹਿਰੇ ਸੁਖਮਨੀ ਸਾਹਿਬ ਦਾ ਨੇਮ ਬਹੁਤ ਜਰੂਰੀ ਹੈਗਾ। ਹ ਦ ਜਮ ਅਸੀ ਦਿਨ ਪ੍ਰਤੀ ਦਿਨ ਸੇਵਾ ਕਰਨ ਨਾਲ ਸ ਮਤਲਬ ਬੜਾ ਵਧੀਆ ਮਿਲਦਾ ਆਨੰਦ ਮਿਲਦਾ ਸੇਵਾ ਕਰੋ। ਅਗਰ ਅਸੀਂ ਸ਼ਾਮ ਤੋਂ ਲੈ ਕੇ ਰਾਤ ਤੱਕ ਰਹਿਣ ਸਫ਼ਾਈ ਕਰਾਂਗੇ ਨਾ ਸਾਨੂੰ ਬੜਾ ਵੱਡਾ ਫਲ ਮਿਲਦਾ ਹੈ ਅਗਰ ਕਿੱਥੇ ਸੰਗਤ ਚ ਬੈਣ ਦਾ ਬੜਾ ਫ ਲੇ ਸੰਗਤ ਜਾਇਆ ਕਰੋ
ਹਮ
ਟੈਨਸ਼ਨਾਂ ਦੇ ਮੁੱਕਦੀਿਆ ਹੀ ਨੀ ਸਾਰੀ ਜ਼ਿੰਦਗੀ
ਹਾਂ ਬੜੀ ਕੋਸ਼ਿਸ਼ ਕਰਨੇ ਆ ਪਰ ਸਾਰੇ ਗੇ ਨਾ ਅੰਮ੍ਰਿਤ ਕਿੰਦਾ ਨੀ ਸੰਭਾਲਦੇ ਦੇ ਹੀ ਨੀ ਬਸ ਅਂ ਉਸ ਨਾਲ ਨੇੇਟ ਫਿਰ ਜਾ ਫਿਰ ਬਸ ਕੰਮ ਕਰਦੇ ਆ ਜੜ ਸਬਜੀੀ ਸਾਹਿਬ ਹੋ ਜਾਂਦਾ ਆਟਾ ਅ ਕੀ ਕਰਨੀ ਰੋਜ਼ ਬਸ ਫਿਰ ਸਕੂਲ ਬੱਚਿਆਂ ਨੂੰ ਭੇਜਣਾ ਹੁੰਦਾ ਸਕੂਲ ਖੁਲਣਾ ਉਹਨਾਂ
ਹਾਂ ਹਾਂ ਰੋਟੀ ਬਣਾਉਂਦੇ ਹ ਹਰ ਕੰਮ ਕਰਦੇ ਹਾਂ ਹਮ ਮੈਂ ਵੀ ਇਹ ਹਰ ਕੰਮ ਕਰਦੀ ਹਾਂ ਪਾਠ ਲਾ ਲੈਂਦੀ ਹਾਂ
ਹਾਂ ਇਹ ਵਧੀਆ ਹੈਗਾ ਸਗੋਂ ਗੁਰਬਾਣੀ ਸਨੀ ਬਸ ਇੱਥੇ ਤਾਂ ਆਇਆ ਗਿਆ ਕਦੇ
ਨ ਸ਼ਾਮ ਦੇ ਟਾਈਮ ਦਾ ਰਸ ਕਰੋ
ਹਮ ਦਦਾਸੇ ਵੀ ਅੱਜ ਲੇਟ ਹੋ ਗਈ ਰੋਟੀ ਬਣਾਉਂਦੇ ਨੋ ਵਜੇ ਕਹਿੰਦੇ ਨੀ ਕਰਨੀ ਪ ਪਰ ਬਸ
ਨਹੀਂ ਨੇਯਮ ਜ਼ਰੂਰ ਹੋਣਾ ਚਾਹੀਦਾ ਪਹਿਲੇ ਅੰਮ੍ਰਿਤ ਵੇਲੇ ਦਾਿਤ ਨੇਯਮ ਦਾ ਪਾਠ ਕਰੋ ਫਿਰਰ ਦੁ ਪਰ ਸੁਖਮਣੀ ਸਾਹਿ ਸੁਖਮਣੀ
ਹਮ ਨਹੀਂ ਕਰ ਸਕਦੇ ਟਾਈਮ ਨੀ ਲੱਦਾ ਬਸ ਇਕੱਲੇ ਸ਼ੁਰੂ ਕੀਤਾ ਸੀ ਹਾਂ ਬਸ ਬਸ ਜਪਦੀ ਸਰਦਾ ਮਸੇ ਆਉਂਦਾ ਕੰਮ ਕਰਦਿਆਂ ਹੀ
ਸੇਵਾ ਕਰੋ ਸਿਮਰਨ ਕਰੋ ਸ਼ਾਮ ਤੋਂ ਲੈ ਕੇ ਅਗਰ ਰਹਿਣ ਸ ਅਸੀਂ ਕਰਾਂਗੇ ਨਾ ਸਾਨੂੰ ਬੜਾ ਵੱਡਾ ਫਲ ਹੈਗਾ ਰਾਜ ਸਾਹਿਬ ਕਰੋ ਫੇਿਰ ਥੋੜਾ ਬਹੁਤ ਸੰਗਤ ਤੇ ਜਾਓ ਜਲ ਪਾਣੀ ਛਾ ਕੇ ਫੇਿਰ ਬਹਿ ਜਾਓ ਮਰ ਮਨ ਇੰਨਾ ਨਿਰਮਲ ਹੁੰਦਾ ਨਾ ਪਾਠ ਪੂਜਾ ਕਰਨ ਨਾਲ
ਹਮ ਮਨਸ਼ ਚਦ
ਹ ਪਹਿਲੇ ਮੈਂ ਵੀ ਬੜੀ ਟੈਨਸ਼ਨਾਂ ਲੈਂਦੀ ਬੜੀ ਜ਼ਿਆਦਾ ਟੈਨਸ਼ਨਾਂ ਹੁਣ ਮੈਂ ਤੇ ਬਸ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਪਲੇ ਟੈਸ਼ਨ ਬੜੀ ਹੁੰਦੀ ਸੀ ਕਿਸੇ ਰਿਸ਼ਤੇਦਾਰ ਨਾਲ ਉਹ ਨਾ ਕਰੋ। ਕਿਸੇ ਵੀ ਰਿਸ਼ਤੇਦਾਰ ਨਾਲ ਰੀਰ ਖਾਨਾ ਕਰੋ ਕਦਰ ਕਰੋ ਪਤਾ ਰੱਬ ਨੇ ਸਾਨੂੰ ਚਾਚਾ ਭਾਵੇਂ ਮਾਸੀ ਭਾਵੇਂ ਭੂਆਂ ਦਿੱਤੀਆਂ ਨਾ ਦਿਲੋਂ ਦਿੱਤੀਆਂ ਨੂੰ ਕਦਰ ਕਰਨੀ ਚਾਹੀਦੀ ਸਾਨੂੰ
ਹਾਂ ਕਹਿੰਦੇ ਨੇ ਬਸ ਗਰਮਾ ਲਾ ਲਏ ਕੋਈ ਬਸ ਕੋਈ ਤੋਂ ਕੀ ਕਰਦੇ ਵੀ ਹੁੰਦੇ ਨੇ ਸ਼ਰਮਾ ਦੀ
ਹਮ ਕਈ ਤੇ ਜਾਣ ਕੇ ਹਾਂ ਮਨ ਦੁਖਾਾਨ ਵਾਲੀ ਗੱਲ ਕਰਦੇ ਨੇ
ਾਂ ਕਈ ਬਸ ਜਾਣ ਕੇ ਕਰਦੇ ਕਈ ਆਾਲਤ ਬਹਿ ਚ ਕੇ ਆਉਂ ਕਈ ਕਈਆਂ ਨੂੰ ਸਮਝ ਨੀ ਆਉਂਦੀ ਤਾਂ ਕਰਦੇਨਾ
ਹਾਂ ਸਮਝ ਨੀ ਹੁੰਦੀ ਨਾ ਬਸ ਤੇ ਜਿਵੇਂ ਜਾਂਦੇ ਨੀ ਅ ਸੰਗਤ ਨਹੀਂ ਜਾਂਦੀ ਅਸੀਂ ਸੰਗਤ ਜਾਵਾਂਗੇ ਤਾਂ ਇਹ ਸਨ ਸਮਝ ਲੱਗੇਗੀ ਸੰਤ ਮਹਾਂਪੁਰਸ਼ਾਂ ਨਾਲ ਮਿਲਾਂਗੇ ਤਾਂ ਉਹਨਾਂ ਨਾਲ ਹੀ ਸਾਨੂੰ ਰੱਬ ਮਿਲਦਾ ਹੈਵੇਂ ਥਣ ਨਾ ਐਵੇਂ ਨਾ ਕਹਿੰਦੇ ਨੇ ਸੰਤਾਂ ਨਾਲ ਰਭ ਮਿਲਦਾ
ਸਹੀ ਗੱਲ ਹੈ ਪਰ ਕਈ ਵੀ ਦੇ ਛੱਡਦੇ ਨ ਹ ਦ ਆ ਕਰਦੇ ਨੇ ਬਸਈ
ਹਮ ਕਿਸੇ ਨਾਲ ਵੀ ਹਰਖਾਨਾ ਕਰੋ ਸਭ ਨੂੰ ਬੁਲਾਉਣਾ ਚਾਹੀਦਾ ਕਦਰ ਕਰੋ ਰਿਸ਼ਤੇਦਾਰਾਂ ਦੀ ਕਦਰ ਕਰੋ ਨਹੀਂ ਅਗਰ ਅਸੀਂ ਰਿਸ਼ਤੇਦਾਰਾਂ ਦੇ ਕਦਰ ਕਰਨਗੇ ਤਾਂ ਈ ਸਾਡੀ ਕੋਈ ਕਦਰ ਕਰੇਗਾ ਰੱਬ ਸਾਡੀ ਵੀ ਕਦਰ ਕਰਵਾਏਗਾ ਫੇਰ।
ਹਾਂ-ਹਾਂ ਬਸ ਸਈ ਗੱਲ ਐ।
ਹੂੰ
ਬ ਬਸ-ਬਸ ਕਈ ਗੰਡਾ ਪ੍ਰਸ਼ਾਦ ਰ ਕੁੱਝ ਨੀ ਸੁਝਦਾ ਵੀ ਕੀ ਕਰੀਏ ਕੀ ਨਾਂ ਬਸ ਫੇਰ ਮਨ ਬ ਦੇ ਜਿਹੜਾ ਬੰਦਾ ਜਿਹੜਾ ਮਾਸੀ ਫ ਕਰਦਾ। ਦੁਖੀ ਹੈਗਾ ਜਿਹੜਾ ਨਹੀਂ ਕਰਦੇ ਉਹ ਸੁਖੀ ਹੈਗੇ ਨੇ।
ਹਾਂ ਓ ਸਾਡੇ ਵਸ ਸਈ ਹੈਗਾ। ਜਦੋਂ ਪਾਠ-ਪੂਜਾ ਕਰਨਾ ਨਾ ਓ ਰੱਬ ਕਹਿੰਦਾ ਸਾਡੇ ਤੋਂ ਮਤਲਬ ਟੈਂਨਸ਼ਨਾਂ ਦੁਖੀ ਹੁੰਦਾ ਨਾ ਜਿੰਨਾ ਜ਼ਿਆਦਾ ਸੰਤੁਖ ਦਿੰਦਾ ਨਾ ਉਹ ਰੱਬ ਸਹੀ ਵਤੇ ਕਰਦਾ ਵੀ ਦੇ ਮਤਲਬ ਨਾਮ ਨਾਲ ਜੁੜੀਏ ਸੰਗਤ ਜਾਈਏ। ਸੇਵਾ ਕਰੀਏ, ਸਿਮਰਨ ਕਰੀਏ ਹਨਾ।
ਬਸ ਕਈ ਵਾਰੀ ਇਹ ਨਾ ਮਨ ਹੈਗਾ ਬਸ ਡਬਲ ਜਾਂਦਾ ਐ। ਬਈ, ਬਈ ਅੱਜ ਕਿਉਂ ਹੁੰਦਾ ਸਾਡੇ ਨਾਲ?
ਹੂੰ।
ਸਮਾਨ ਬਸ ਫੇਰ ਕਹਿੰਦਾ ਬੰਦਾ ਪੇਲਾ ਏ ਜਾਏ ਅੰਦੇ ਘਰ ਈ ਠੀਕ ਏ।
ਸਈ ਗੱਲ ਆ ਹੋਰ ਟੈਸ਼ਨ ਨਾ ਲਿਆ ਕਰੋ ਐਮੇ ਬਸ ਆਪਣਾ ਪਾਠ ਪੂਜਾ ਵੱਲ ਧਿਆਨ ਦਿਓ ਕੋਈ ਕੁਛ ਬੋਲਦੇ ਬੋਲਣ ਦ ਓਨੂੰ ਨਾ ਅਸੀਂ ਆਪਣਾ ਬਸ ਓਨੂੰ ਜਵਾਬ ਨੀ ਦੇਣਾ ਹਨਾ। ਅੱਜ-ਕੱਲ ਤੇ ਮਾਹੌਲ ਈ ਐਵੇਂ ਹੋ ਗਿਆ ਬਸ।
ਹਾਂ ਸਹੀ ਗੱਲ ਐ ਅੱਜ ਗੱਲ ਨਾ ਕੁੱਛਣਾ ਸਮਾਂ ਹੀ ਐਸਾ ਹੈਗਾ ਪਾਣੀ ਹੋ ਨੀ ਕਰਨ ਦਿੰਦਾ ਪਾਠ ਸ਼ਾਮ ਦਾ ਟੈਮ ਹੁੰਦਾ ਰਹਿਰਾਸ ਸਕਦਾ ਤੇ ਕੋਈ ਨਾ ਕੋਈ ਜਰੂਰ ਆ ਕੇ ਬਹਿ ਜਾਂਦਾ ਬਸ ਬਸ। ਫਿਰ ਉਹ ਉੱਠਣ ਦਾ ਨ ਈ ਨੀ ਲੈਂਦੇ ਉਹ ਨਾ ਆਪ ਕਰਨਾ ਨੀ ਹੁੰਦਾ ਤੇ ਦੂਜੇ ਨੂੰ ਨੀ ਕਰਨ ਦਿੰਦੇ।
ਹਾਂ ਦੂਜਿਆਂ ਨੂੰ ਵੀ ਸਹੀ ਗੱਲ ਐ ਦੂਜਿਆਂ ਨੂੰ ਫੇਰ ਗੱਲਾਂ ਕਰਨੀਆਂ। ਹੂੰ ਮੈਂ ਪਹਿਲੇ ਬੜੀ ਟੈਨ ਪੁਣ ਲੱਗ ਗਈ ਸੀ ਹੁਣ ਹੁਣ ਮੇਰੇ ਮਨ ਚ ਇੰਨਾ ਮੈਂ ਮਤਲਬ ਭਾਵੇਂ ਪਾਠ ਥੋੜ੍ਹਾ ਬਹੁਤ ਕਰਨੇ ਆ ਤਾਂ ਵੀ ਮਨ ਸ਼ਾਂਤ ਰਹਿੰਦਾ ਹੁਣ ਮਨ ਨਿਰਮਲ ਹੋ ਗਿਆ ਬਈ ਹਵੇ ਮੈਂ ਕਰਨਾ ਈ ਕਰਨਾ। ਪਹਿਲੇ ਤਾਂ ਕਰਦੇ ਨੀ ਸੀ ਓਨੂੰ।
ਬਸ ਬਾ ਓ ਆਪ ਹੀ ਰੱਬ ਬਾਬਾ ਹੀ ਉਠਾਦਾ ਉਠਾਵੇ ਤੇ ਸਾਡੇ ਸਾਡੇ ਓਕਾਤ ਐ ਜੀ।
ਹਾਂ ਉਹਦੀ ਮੌਕਾ ਮਨਾ ਵੀ ਪਾਠ ਕਰ ਸਕਦਾ ਗੁਰਦੁਆਰੇ ਜਾ ਸਕਦਾ।
ਹਾਂ ਓਦੇ ਹੁਕਮ ਬਗੈਰ ਤੇ ਪੱਤਾ ਵੀ ਨੀ ਹਿਲ ਸਕਦਾ ਹਨਾ।
ਓ ਤਾਂ ਹੈ ਹਾਂ ਸਈ, ਸਈ
ਹੂੰ
ਬਸ।
ਟੈਨਸ਼ਨ ਨਾ ਲਿਆ ਕਰੋ ਬਸ। ਹੋਰ ਸੁਣਾਓ ਤੁਸੀਂ ਪਾਸਤਾ ਬੜਾ ਵਧੀਆ ਬਣਾਦੇ ਓ ਕਿਵੇਂ ਬਣਾਦੇ ਓ?
ਹ ਬਸ ਗੱਲ ਤਾਂ ਮੈਨੂੰ ਪਤਾ ਨੀ ਸੀ ਜਦੋਂ ਓ ਬਣਾਦੇ ਸੀ ਨਾ ਪਾਸਤਾ ਮੈਂ ਬਾਲਦੀ ਨੀ ਸੀ ਪੇਲੇ। ਮੈਂ ਵੀ ਬਣਾ ਦਿੰਦੀ ਸੀਈ ਥੋੜਾ ਕੱਲ੍ਹ ਦਾਅ ਕ ਨਾ ਵਿੱਚ ਹੀ ਸਭ ਕੁਛ ਪਾ
ਵਾਰ ਆਈ ਸੀ ਤੁਹਾਡੇ ਘਰ ਬੜਾ ਸਵਾਦ ਲੱਗਾ ਮੈਨੂੰ।
ਹੂੰ-ਹੂੰ ਓ ਬਸ। ਹਾਂ ਪਹਿਲੇ ਜਿਸ ਤਰ੍ਹਾਂ ਕਿ ਇੱਕ ਪਾਸੇ ਉਬਾਲ ਕੇ ਰੱਖਦੋ ਫੇਰ ਸਰੇ ਪਾਸੇ ਪਿਆਜ ਕੱਟੋ ਫਿਰ ਫਰ ਹਰੀ ਮਿਰਚਾਂ, ਟਮਾਟਰ ਲਾ ਲਓ ਤੁਸੀਂ ਨਾ ਨਾਲ ਮਿਰਚ ਹੈਗੀ ਠੀਕ ਐ ਨੀ ਤਾਂ ਨਹੀਂ ਤੇ ਨਾ ਸਹੀ ਵਜਵੇ ਵੈਸੇ ਕਈ ਵਾਰੀ ਨਹੀਂ ਬੱਚੇ ਖਾਂਦੇ ਸ਼ਡ ਕਰ ਤੇ ਫਿਰ ਬਸ ਪਿਆਜ ਉੱਪਰ ਰੱਖੋ ਜ ਮੇਰੇ ਬੱਚੇ ਹਲਦੀ ਦੇਗੀ ਮਛਲੀ ਵਿੱਚ ਪਾਉਣ ਦਿੰਦੇ ਆ ਉਹ ਕਹਿੰਦੇ ਵਾਇਟ ਵਾਇਟ
ਹਮਮਮਮ
ਉਹ ਫੇਿਰ ਪਿਆਜ ਰਿਸਬਨ ਹੋ ਜਾਣ ਥੋੜੇ
ਅੱਛਾ! ਲੰਬੇ ਲੰਬੇ ਕੱਟ ਦੇਓ ਪਿਆਜ
ਨਾ ਹਾਂ ਲੰਬੇ ਕਟਲੋ ਤੁਹਾਡੀ ਮਰਜ਼ੀ ਕਿਸ ਤਰ੍ਹਾਂ ਬੱਚੇ ਖਾ ਲੈਣ ਵੈਸੇ ਤਾਂ ਮੈਂ ਕਈ ਵਾਰੀ ਵਿਚ ਹੀ ਨਾ ਦਿੰਦੀ ਸੀ ਮਸਾਲਾ ਨਾ ਬ ਫਿਰ ਮੂੰਹ ਚਨਾਨ ਪਿਆਜ ਜਿਸ ਤਰ੍ਹਾਂ ਨਹੀਂ ਖਾਂਦੇ। ਸ਼ਿਮਲਾ ਮਿਰਚ ਇਹ ਕੱਟ ਲੋ ਬਰੀਕ ਬਰੀਕ ਕੱਟ ਲੋ ਪਨੀਰ ਖਾਣਾ ਤੁਸੀਂ ਵੀ ਖਾ ਸਕਦੇ ਹੋ
ਅੱਛਾ! ਸ਼ਿਮਲਾ ਮਿਰਚ ਵੀ ਪਾਉਂਦੇ ਹੋ?
ਸ਼ਿਮਲਾ ਮਿਰਚ ਨਾਲ ਵਿੱਚ ਤੁਸੀਂ ਮਸਾਲਾ ਹਾਂ ਟਮਾਟਰ ਵੀ ਵਿੱਚ ਤੁਸੀਂ ਪਾਣੇ ਜਿਵੇਂ ਪਿਆਜ ਬਰਾਊਨ ਹੋ ਜਾਣਗੇ ਨਾ ਪਛ ਨਮਕ ਪਾ ਦੀ ਮਿਰਚਾ ਹਲਦੀ ਦੇਗੀ ਮੈਂ ਤੁਸੀਂ ਖਾ ਤੁਸੀ ਤੇ ਮਸਾਲਾ ਵੀ ਹੁੰਦਾ ਪਾਸਤਾ ਮਸਾਲਾ ਵੀ ਹੁੰਦਾ ਵਿੱਚ ਨਹੀਂ ਉਹ ਪਾ ਲਓ ਹਮਮਮ ਫਿਰ ਤੁਸੀ ਜਦੋਂ ਬਈ ਹੋ ਜਾਏਗਾ ਮਸਾਲਾ ਤਿਆਰ ਵਿੱਚ ਤੁਸੀ ਪਾਸਤਾ ਵੀ ਫਰੂਨ ਚ ਕੱਢ ਲੋੋ ਜਿਸ ਤਰ੍ਹਾਂ ਵੀ ਪਾਣੀ ਨਿਕਲ ਜਾ ਇਹਦੇ ਚੋਂ
ਅੱਛਾ! ਹਾਂ
ਫੇਰ ਤੁਸੀਂ ਉਹ ਮਸਾਲੇ ਚ ਮਿਕਸ ਕਰਦੋ ਫੇਰ ਤੁਸੀਂ ਕੱਢ ਕੇ ਸੁ ਕਰਦੇ ਰਹੋ ਤੁਸੀਂ ਜਿਸ ਤਰ੍ਹਾਂ ਕਿ ਤਲਦੇ ਰਹੋ ਤੇ ਫੇਿਰ ਤੇਲ ਵਾਸ ਇਹਦੇ ਚ ਖੁੱਲਲਾ ਪੈਂਦਾ ਤੇਲ ਫਿਰ ਉੱਪਰ ਆ ਜਾਂਦਾ ਹੈ ਗਾ ਤਲਦੇ ਰਾਂਗਗੇ
ਅੱਛਾ! ਅੱਛਾ! ਠੀਕ ਹੈ ਹਮ
ਮਾਸਤੇ ਵਿੱਚ ਦੁੱਧ ਹੀ ਖਾਂਦੇ ਨੇ ਵੈਸੇ ਕਹਿੰਦੇ ਨੇ
ਹਾਂ ਦੁੱਧ ਵੀ ਪਾ ਲੋੋ ਹਾਂ ਥੋੜਾ ਸੋਫਟ ਹੋਜਏਗਾ ਵੇ
ਹਮ ਹਮ ਤੇ ਫੇਰ ਤੁਸੀਂ ਬਈ ਜਿਸ ਤਰ੍ਹਾਂ ਠੰਡਾ ਹੋ ਜਾਵੇਗਾ ਤੁਸੀਂ ਸੋਸ ਪਾ ਸਕਦੇ ਹੋ ਉੱਪਰ ਵੀ,
ਹਮਮਮ
ਖ ਕੇ ਖਾਓ ਤੁਸੀਂ ਉਹ ਤਾਂ ਬੜਾ ਟੇਸਟੀ,
ਬਣਾ ਕੇ ਵੇਖਾਂਗੇ।
ਹਮ ਹਮ ਬੜਾ ਟੇਸਟਟੀ ਬੰਣਦਾ ਜਦੋਂ ਸੰਡੇ ਆਉਂਦਾ ਬੰਦੇ ਤਾਂ ਬ ਦਿੰਦੇ
ਖਾ ਲ ਰੋਟੀ ਖਾ ਲ ਤੁਸੀਂ ਚਾਹ ਵਗੈਰਾ ਵੀ ਪੀਂਦੇ ਹੋਣ ਰਾਤੀ
ਚਾਹ ਬਣੀ ਹੁਣੇ ਚਾਹ ਪੀਤੀ ਸੀ
ਹਾਂ ਚਾਹ ਨਾ ਪਿਆ ਕਰੋ, ਬੜਾ ਘੱਟ ਕਰਦੋ ਚਾਹ ਇੱਕ ਟੈਮ ਕਰੋ ਬਸ ਦੋ ਟਾਈਮ
ਅ ਬਸ ਬੜੇ ਕੋਸ਼ਿਸ਼ ਕਰਨੀ ਆ ਬਸ ਉਹਨੂੰ ਕਾਟੇਗੀ ਬਸ ਜਿਵੇਂ ਪਹਿਲੇ ਜ਼ਿਆਦਾ
ਚਲੋ ਆ ਨਾ ਘਰ ਨਾ
ਹਾਂਜੀ ਠੀਕ ਆਵਾਗੀ
ਚਲੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਚ ਉਏ ਅ